ਹੈਲੋ ਸ ਸਾਸਰੀ ਕਾਲ ਵੀਰ ਜੀ ਹੋਰ ਠੀਕ ਓ ਤੁਸੀਂ? ਤੁਸੀ
ਹਾਂਜੀ, ਵਧੀਆ ਜੀ ਵਧੀਆ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ?
ਕਿੰਨੇ ਦਿਨ ਹੋ ਗਏ ਤੁਹਾਨੂੰ ਕਾੱਲ ਕਰਦੀ ਪ ਤੁਸੀਂ ਚੱਕਦੇ ਹੋ
ਤੁਹਾਨੂੰ ਪਤਾ ਤਾਂ ਹੈ ਹੁਣ ਜਿਹੜਾ ਨਵਾਂ ਪੁਆੜਾ ਪਾਇਆ ਦਾ ਉਸ ਕਰਕੇ ਮੈਂ ਥੋੜ੍ਹਾ ਬਿਜ਼ੀ ਹਾਂ। ਤੇ ਇਸ ਇਸ ਚੱਕਰ ਇਚ ਨਾ ਟਾਈਮ ਨੀ ਮਿਲ ਰਿਹਾ ਤਾਂ ਪਤਾ ਏ ਤੁਹਾਨੂੰ ਪਤਾ ਏ ਦਿਨ ਚ ਕਿੰਨੇ ਲੋਕ ਫੋਨ ਕਰਦੇ ਨੇ ਕਦੀ ਕਿਸੇ ਨੂੰ ਸਮਝਾਓ ਉਸ ਤੋਂ ਬਾਅਦ ਫਿਰ ਲੋਕ ਫੋਨ ਕਰਦੇ ਨੇ ਕਿਵੇਂ ਕੰਮ ਕਰਨੈ।
ਮੇਨ ਤੇ ਮੇਰਾ ਤੇ ਕਰਾ ਦੋ ਨਾ ਮੇਰੀ ਵੀ ਚੱਕ ਲਿਆ ਕਰੋ ਕਾੱਲ ਨਾ।
ਹਾਂਜੀ, ਹਾਂਜੀ ਮੈਂ ਤੁਹਾਨੂੰ ਹੀ ਫੋਨ ਕਰ ਕਰਦਾ ਫੋਨ ਮੈ ਤੁਹਾ ਚੱਕਿਆ ਕਿਉਂਕਿ ਤੁਹਾਡੇ ਲਈ ਇਕ ਕੰਮ ਆਇਆ ਦਾ ਮੇਰੇ ਕੋਲ ਨਾ ਦੋ ਤਿੰਨ ਕਸਟਮਰ ਆਏ ਸੀ ਸੂਟਸ ਲਈ ਤੇ ਫੇਰ ਮੇਰੇ ਕੋਲ ਤੇ ਟਾਈਮ ਨੀ ਆ ਪੇਂਟ ਹੋ ਰਿਹਾ। ਤੇ ਮੈਂ ਉਹਨਾਂ ਨੂੰ ਤੁਹਾਡਾ ਨੰਬਰ ਦਿੱਤਾ ਹੁਣ ਤੁਹਾਨੂੰ ਕੋ ਕਾੱਲ ਕਰਨਗੇ। ਲੇਕਿਨ ਉਹਨਾਂ ਨੂੰ ਮੰਗਲਵਾਰ ਸੂਟ ਚਾਹੀਦੇ ਨੇ
ਚਲੋ ਕੋਈ ਗੱਲ ਨੀ ਉਹ ਤੇ ਦੇ ਦਾਂਗੇ ਮੈਂ ਤੇ ਫ੍ਰੀ ਹਾਂ।
ਹਾਂਜੀ-ਹਾਂਜੀ ਤੇ ਆਪਣਾ ਤੁਸੀਂ ਕਿੰਨੀ ਸਟੀਚਿੰਗ ਲੈਂਦੇ ਹੋ ਸਿੰਪਲ ਸੂਟ ਦੀ?
ਸਿੰਪਲ ਸੂਟ ਦੀ ਸਟੀਚਿੰਗ ਸਾਡੀ ਢਾਈ ਸੌ ਰੁਪਏ ਵੇ ਵਿਦਾਊਟ ਇੰਟਰਲੋਕ ਜੇ ਇੰਟਰਲੋਕ ਕਰਾਓਗੇ ਤੇ ਤਿੰਨ ਸੌ ਰੁਪਏ।
ਅੱਛਾ, ਨਹੀਂ ਤੇ ਢਾਈ ਸੌ ਦੇ ਹਿਸਾਬ ਨਾਲ ਦੇਖੋ ਫੇਰ ਤੇ ਠੀਕ ਏ। ਢਾਈ ਸੌ ਆਲੇ ਤੇ ਮੇਰੇ ਕੋਲ ਬੜੇ ਕਸਟਮਰ ਨੇ।
ਬਸ ਫਿਰ ਭੇਜ ਦੇਣਾ ਜਿਹੜਾ, ਜਿਹੜਾ ਤੁਹਾਡੇ ਕੋਲ ਹੈਗਾ ਕਿਉਂਕਿ ਮੈਂ
ਹਾਂ, ਕਿਉਂਕਿ ਵੇਖੋ ਮੈਂ ਤੇ ਢਾਈ ਢੁਈ ਸੋ ਵਾਲਾ ਕੰਮ ਤੇ ਦੇਖੋ ਮੈਂ ਕਰਦਾ ਨੀ। ਪਹਿਲੇ ਮੈਂ ਸਟਿਚਿੰਗ ਲੈਂਦਾ ਸੀਗਾ ਸਾਢੇ ਤਿੰਨ ਸੌ ਰੁਪਏ ਹਨਾ ਤੇ ਹੁਣ ਮੈਂ ਚਾਰ ਸੌ ਕਰ ਤੀਏ ਪਰ ਐ ਜੋ ਤੁਸੀਂ ਜੇ ਢਾਈ ਸੌ ਲੈ ਰਹੇ ਹੋ ਨਾ ਸਾਡੇ ਇੱਧਰ ਕਾਫੀ ਲੋਕ ਨੇ ਜਿਹੜੇ ਢਾਈ ਸੌ ਵਾਲੇ, ਤੇ ਮੈਂ ਤੁਹਾਨੂੰ ਕਹਿਨਾ ਤੁਸੀਂ ਢਾਈ ਸੌ ਨਾ ਲਓ ਤੁਸੀਂ ਤਿੰਨ ਸੌ ਤੇ ਕਰੋ, ਕਮ ਸੇ ਕਮ।
ਤਿੰਨ ਸੌ ਹੈਗਾ ਜੇ ਇੰਟਰ ਲੋਕ ਕਰਾਉਣਗੇ
ਹਾਂ ਉਹੀ ਤਾਂ ਤੁਰਪਾਈਆਂ ਦਾ ਖਰਚਾ, ਇੰਟਰਲੋਕ ਅੱਛਾ ਟਾਈਮ ਟਾਈਮ ਲੱਗਦਾ ਐ ਓਸ ਤੋਂ ਬਾਅਦ ਫਿਰ ਆਪਣਾ ਕਟਿੰਗ ਤੇ ਕਿੰਨਾ ਟਾਈਮ ਲੱਗਦੈ।
ਭਾਜੀ ਸਾਨੂੰ ਪਤਾ ਨੀ ਨਾ ਸਾਨੂੰ ਪਤਾ ਨੇ ਨਾ ਹਲੇ ਅਸੀ ਸਟਾਟਿੰਗ ਕੀਤ ਹੈ ਕੋਈ ਗੱਲ ਨੀ ਤੁਹਾਡੇ ਕਹਿਣ ਤੇ ਮੈਂ ਜਰੂਰ ਉਹ ਕਰਾਂਗੀ।
ਪਲ ਸੂਟ ਮਗਰੋਂ ਫੋਨ ਕਰਦੇ ਨੇ ਗਲੇ ਤੇ ਪਾਈਪਿੰਨ ਲਾ ਦੇਣਾ।
ਨਾ, ਨਾ ਜੀ ਉਹਦੇ ਮੈਂ ਐਕਸਟਰਾ ਲੈਂਨੀ ਆਂ ਢਾਈ ਸੋ ਮੇਰੇ ਸਿੰਪਲ ਸੂਟ ਸਿੰਪਲ ਮਤ ਮਤਲਬ ਸਿੰਪਲ ਜੇ ਕੁਛ ਕਹਿਣਗੇ ਵਿੱਚ ਲਗਾਣ ਵਾਸਤੇ ਤੇ ਓਹਦੇ ਪੰਜਾਹ ਰੁਪਏ ਅਲੱਗ ਲੈ ਨੇ।
ਅੱਛਾ ਨਾ ਸਾਡੇ ਏਥੇ ਨਾ ਮਹੱਲੇ ਚ ਨਾ ਇੱਕ ਕੁੜੀ ਦਾ ਰਿਸ਼ਤਾ ਹੋਇਆ। ਉਹਨਾਂ ਦਾ ਵਿਆਹ ਏ ਤੇ ਉਹਦੇ ਸਾਰੇ ਸੂਟ ਹੀ ਮੈਂ ਤੁਹਾਨੂੰ ਦੇਣੇ ਨੇ ਕਿਉਂਕਿ ਪੇਂਟ ਕਰਕੇ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ। ਅਤੇ ਉਹ ਮੈਨੂੰ ਅੱਜ ਵੀ ਮੇਰੇ ਘਰ ਆਏ ਸੀ ਮੈਂ ਉਹਨਾਂ ਨਾਲ ਸ਼ੋਪਿੰਗ ਕਰਨ ਗਿਆ ਸੀ ਬਿਲਾਸਪੁਰ। ਤੇ ਅਸੀਂ ਉੱਥੋਂ ਦੇ ਸੂਟ ਵਗੈਰਾ ਲੈਏ ਆ ਤੇ ਉਹ ਨੂੰ ਓਨੇ ਨਾ ਸਟਿਚਿੰਗ ਮਤਲਬ ਕਰਾਣੇ ਮੈਂ ਵੈਸੇ ਓਹਨੂੰ ਐਂ ਕਿਆ ਮੈਂ ਕਿਹਾ ਕਿ ਤੁਸੀਂ ਸਾਰੇ ਸੂਟ ਨਾ ਸਵਾਓ ਇੱਕ ਅੱਧਾ ਸੂਟ ਸਵਾ ਲਓ ਜਾਂ ਦੋ ਸਵਾ ਲਓ ਕਿਉਂਕਿ ਦੇਖੋ ਵਿਆਹ ਤੋਂ ਬਾਅਦ ਫ਼ਰਕ ਪੈਂਦਾ ਐ ਨਾ ਸ਼ਰੀਰ ਵਿੱਚ ਤੇ ਉਸ ਕਰਕੇ ਪਰ ਮੈਂ
ਮੇਰੀ ਸਿਸਟਰ ਨੇ ਤੁਹਾਡੇ ਕੋਲ ਸਵਾਏ ਸੀ, ਤੇ ਹੁਣ ਓਹਨੂੰ ਕਿ ਨਾ ਸਾਰੇ ਟੂਟ ਸੂਟ ਸਤਾਈ ਗਏ ਉਹਨੂੰ
ਹਾਂਜੀ, ਹਾਂਜੀ ਮੈਂ ਉਹੀ ਗੱਲ ਕਰ ਰਿਹਾ, ਜਦੋਂ ਮੈਂ ਉਹਨਾਂ ਨੂੰ ਐਗਜਾਮਪਲ ਦਿੱਤਾ ਵੇ ਮੈਂ ਕਿਹਾ ਐਵੇਂ-ਐਵੇਂ ਭੈਣ ਜੀ ਸੀਗੇ ਮੇਰੇ ਤੇ ਉਹਨਾਂ ਨੇ ਸਟਿਚ ਕਰਾਏ ਸੀ ਸਾਰੇ ਸੂਟ ਸੱਤ ਅੱਠ ਮੈਂ ਕਿਹਾ ਉਹਨਾਂ ਦੀ ਬੋਡੀ ਚ ਇੰਨਾ ਫਰਕ ਪਿਆ ਕਿ ਦੋ ਮਹੀਨਿਆਂ ਬਾਦ ਓਨਾਂ ਨੂੰ ਸੂਟ ਈ ਨੀ ਆ ਰੇ, ਓਰ ਅੰਦਰ ਦੇਖੋ ਟੇਲਰ ਲੋਕ ਮਾਰਜਨ ਨੀ ਰੱਖਦੇ ਨਾ। ਮੈਂ ਹੁਣ ਦੇਖੋ ਮੈਂ ਵੀ ਬੰਦੇ ਲਗਾਏ ਦੇ ਨੇ ਅੱਗੇ, ਹੁਣ ਓਹਨਾਂ ਨੂੰ ਮੈਂ ਛੱਤੀ ਵਾਰ ਕਹਿ ਦਿੰਨਾ। ਕੇ ਅੰਦਰ ਮਾਰਜਨ ਰੱਖਣਾ, ਪਰ ਫੇਰ ਓਹੀ ਗੱਲ ਆਂਦੀ ਓਹਨਾਂ ਨੇ ਕਰਨੀ ਆਪਣੀ ਐ।
ਹਾਂ ਸਹੀ ਗੱਲ ਐ ਤੇ ਹੈ ਹਾਂ।
ਹਾਂ
ਚਲੋ ਕੋਈ ਗੱਲ ਨੀ ਤੁਸੀਂ ਕਿ ਨਾਲ ਜਿਹੜਾ ਵੀ ਬੰਦਾ ਹੋਏਗਾ, ਜੇ ਓਹਨੂੰ ਮੇਰਾ ਰਿਸ ਰੇਟ ਸਹੀ ਲੱਗੇਗਾ ਤੇ ਫੇਰ ਭੇਜ ਦੇਣਾ, ਬਾਕੀ ਤੁਹਾਡੀ ਮਰਜ਼ੀ ਏ।
ਦੀ ਤੁਹਾਡਾ ਬੜਾ ਵਧੀਆ ਏ ਬਹੋਤ ਵਧੀਆ ਰੇਟ ਏ ਇੰਨੇ ਰੇਟ ਦੇ ਮੇਰੇ ਕੋਲ ਬਹੋਤ ਬੰਦੇ ਨੇ। ਪਰ, ਤੁਆਡੇ ਕਾੰਮ ਇਚ ਕਮੀ ਨੀ ਹੋਣੀ ਚਾਈਦੀ।
ਜੀ ਨਾ ਤੁਸੀਂ ਮੇਰੇ ਕੰਮ ਚ ਕਮੀ ਨਾ ਪਹਿਲੇ ਸੂਟ ਅਗਰ ਮੈਂ ਕਿਸੇ ਨੂੰ ਨਾ ਪਸੰਦ ਆਏ ਤੇ ਮੈਂ ਉਹਦੇ ਪੈਸੇ ਲੈਂਦੀ ਵੀ ਨੀ।
ਅੱਛਾ-ਅੱਛਾ, ਨਈ-ਨਈ ਭੈਣ ਜੀ, ਤੁਸੀਂ ਐਦਾਂ ਨਾ ਕਰੋ ਤੁਸੀਂ ਮੈਨਤ ਕਰਦੇ ਓ, ਏ ਕੀ ਕੰਮ ਗੱਲ ਹੋਈ ਕਿ ਸੂਟ ਨੀ ਪਸੰਦ ਆਏ ਪੈਸੇ ਨਾ ਦੇਓ।
ਪਰ ਐ ਕਿ ਮੇਰ ਕੋਲ ਜਦੋਂ ਵੀ ਜਿੰਨੇ ਵੀ ਹੋਣ ਮੈਂ ਸੂਟ ਸੀਤੇ, ਨਈ-ਨਈ ਹੁਣ ਮੈਂ ਜਿੰਨੇ ਵੀ ਸੂਟ ਸੀਤੇ ਨਾ ਜਿਹਦੇ-ਜਿਹਦੇ ਵੀ ਸੂਟ ਸੀਤੇ ਐਸੀ ਮੈਨੂੰ ਕੰਪਲੇਂਟ ਕਦੀ ਆਈ ਨੀ। ਕਿ ਮੈਂ ਕੱਪੜੇ ਸਈ ਨੀ ਸੀ
ਅਰੇ ਪਿੱਛੇ ਜੀ ਤੁਹਾਡਾ ਫੋਨ ਆਇਆ ਸੀ, ਪਿੱਛੇ ਜੀ ਤੁਹਾਡਾ ਕੋਲ ਆਇਆ ਸ ਸੀ ਜਦੋਂ ਤੁਸੀਂ ਕਿਹਾ ਸੀ, ਉਹ ਤੁਹਾਡੇ ਸਾਹਮਣੇ ਪੜੋਸਨ ਨੇ ਕੋਟ ਸੈੱਟ ਸੀਤਾ। ਫੇਰ ਓਹਨੇ ਅਸਤਰ ਲਾਣ ਵਾਸਤੇ ਤੁਹਾਨੂੰ ਦਿੱਤਾ, ਫੇਰ ਤੁਸੀਂ ਮੈਨੂੰ ਕੋਲ ਕੀਤਾ ਜਦੋਂ ਮੈਂ ਕੇਆ ਸੀ ਮੇਰੇ ਕੋਲ ਟਾਈਮ ਨੀ ਐ, ਫੇਰ ਓ ਸੂਟ ਦਾ ਕੀ ਬਨੇਆ ਐ?
ਓ ਤੇ ਮੈਂ ਵਾਪਸੀ ਦੇ ਆਈ, ਮੈਂ ਨੀ ਕੱਟੇ-ਪਿੱਟੇ ਸੂਟ ਸੀਟ ਠੀਕ ਕਰ ਸਕਦੀ ਭਾਜੀ।
ਅੱਛਾ, ਹਾਂ ਦੇਖੋ। ਦੁਨੀਆਂ ਬੋਹਤ ਸਿਆਣੀ ਏ, ਦੁਨੀਆਂ ਸੋਚਦੀ ਏ ਅਸੀਂ ਐਥੋਂ ਵੀ ਕਮਾ ਲੀਏ ਅਸੀਂ ਓਥੋਂ ਵੀ ਕਮਾ ਲੀਏ, ਜੇ ਤੁਸੀਂ ਕਮਾਣਾ ਈ ਏ ਤੇ ਕਮ ਸੇ ਕਮ ਤੁਸੀਂ ਕਾੰਮ 'ਤੇ ਪਰਫੈਕਟ ਕਰੋ ਨਾ। ਕਿ ਸਾਹਮਣੇ ਵਾਲਾ ਇੱਕ ਚੀ ਨੂੰ ਤਿੰਨ, ਤਿੰਨ ਬੰਦਿਆਂ ਕੋਲ ਨਾ ਠੀਕ
ਓਹਨੇ ਸੀਤਾ ਨਾ ਜਿਹਦਾ ਓਹ ਕੱਪੜੇ ਮੈਂ ਦਿੰਦੀ ਸੀ ਪਹਿਲੇ, ਤੇ ਓਹਨੂੰ ਲੱਗ ਓਨੂੰ ਥੋੜੀ ਜੈਲ ਹੋਗੀ ਬਈ ਹਾਂ ਓ ਪੈਸੇ ਦੇ ਕੇ ਓਨੂੰ ਦੇ ਰੀ ਏ ਓ, ਏਨੇ ਮੇਰੇ ਕੋਲ ਆਨ ਤੋਂ ਪੈਲੇ ਆਪ ਲੈ ਲੇਆ ਸੀ। ਸੂਟ ਕੇਓਕਿ ਓ ਓਦੀ ਨੋਨ ਹੈਗੀ ਐ।
ਆ ਓਹੀ ਮੈਂ ਕੈਨਾਂ ਨਾ ਆੱਜ-ਕਾੱਲ ਦੇ ਲੋਕ ਸੋਚਦੇ ਆ, ਪਤਾ ਨੀ ਕਿੰਨਾ ਈ ਕਮਾ ਰੇਐ। ਪਤਾ ਨਈ ਕੀ ਏ ਕੀ ਨਈ ਏ, ਹਨਾ ਏਸ ਕਰਕੇ ਤੁਸੀ-ਤੁਸੀਂ ਅਪਨਾ ਥੋੜਾ ਨਾ, ਪ੍ਰੋਫੈਸ਼ਨਲੀ ਕਾੰਮ ਬਨਾਓ। ਤੁਸੀਂ ਇਹ ਢਾਈ ਸੌ ਤਿੰਨ ਸੌ ਵਾਲਾ ਕੰਮ ਮੈਂ ਤੇ ਕਹਿੰਨਾ
ਨਈ ਹਲੇ ਭਾਜੀ ਸਾਡੀ ਨਾ ਸਟਾਰਟਿੰਗ ਹੈਗੀ, ਮੈਨੂੰ ਰੇਟ ਐਨਾ ਹੀ ਰੱਖਣਾ ਪਏਗਾ।
ਮੈਂ ਅਰੇ ਤੁਸੀਂ ਰੇਟ ਤੁਸੀਂ ਰੇਟ ਘੱਟ ਨਾ ਰੱਖੋ ਤੁਸੀਂ ਆਪਣਾ ਰੇਟ ਬਰਾਬਰ ਰੱਖੋ ਦੇਖੋ ਜੋ ਤੁਹਾਡੇ ਏਰੀਏ ਚ ਚੱਲ ਰਿਹਾ ਜਿੰਨੇ ਸੁਆਣਾ ਉੰਨੇ ਤੁਹਾਡੇ ਕੋਲ ਹੀ ਸੁਆਣਾ।
ਠੀਕ ਐ, ਹੈਨਾ ਹੁਣ ਅੱਛਾ ਫਿਰ ਮੈਨੂੰ ਇੱਕ ਹੋਰ ਕੰਮ ਸੀ ਅਸੀਂ ਨਾ ਦਰਬਾਰ ਸਾਹਿਬ ਚੱਲੇ ਸੀ। ਜਰਾ ਪਰਸੋਂ, ਤੇ ਮੈਨੂੰ ਪਤਾ ਲੱਗਿਆ ਸੀ ਬਈ ਤੁਹਾਡੇ ਭਾਜੀ ਨੇ ਓਥੇ ਕੋਈ ਆਪਣਾ ਸਰਾਂ ਖੋਲੀ ਦੀਏ, ਤੇ ਓਥੇ ਕਮਰਾ ਵਗੈਰਾ ਮਿਲ ਜੇ
ਕਮਰਾ ਵਗੈਰਾ ਮਿਲ ਜਾਏਗਾ?
ਬੜੇ ਬੜੇ ਆਰਾਮ ਨਾਲ ਮਿਲਦੇ ਪਏ ਜੀ ਪਰ ਮੈਂ ਅੰਦਰ ਦਾ ਨੀ ਮੈਂ ਗਰੰਟੀ ਲੈ ਰਹੀ ਓਦਰ ਦੀ ਗਰੰਟੀ ਲੈ ਲੈਨੀ ਆ, ਬਾਬਾ ਦੀਪ ਸਿੰਘ ਜੀ ਦੀ।
ਹਾਂਜੀ ਅਸੀਂ ਅੰਦਰ ਨੀ ਕਮਰਾ ਲੈਣਾ ਕਿਉਂਕਿ ਸਾਡੇ ਨਾਲ ਦੋ ਤਿੰਨ ਫੈਮਲੀਜ਼ ਨੇ। ਪਹਿਲੀ ਵਾਰ ਚੱਲੇ ਨੇ, ਤੇ ਓਹਨਾਂ ਨੇ ਬਾਗਾ ਬੋਡਰ ਹੋ ਗੇਆ, ਜਲਿਆਂਵਾਲਾ ਬਾਗ ਹੋ ਗੇਆ, ਹਵੇਲੀ ਹੋ ਗਈ ਐਹ ਸਾਰੀ ਸਾਈਡ ਉਹਨਾਂ ਨੇ ਘੁੰਮਨ ਜਾਣਾ। ਹਾਂਜੀ, ਅਸੀਂ ਬਾਰ ਈ ਲੈਨੈ ਮੈਂ ਮੈਂ ਨਾ ਇੱਕ ਓਨਲਾਈਨ ਸਰਚ ਕੀਤ ਕੀਤਾ ਸੀ ਇੱਕ ਸਾਰਾਗੜੀ ਸਰਾਂ ਏ, ਹੈਗੀ ਤੁਆਡੀ ਓਥੇ ਕੋਈ ਜਾਣਕਾਰੀ?
ਨਈ ਜੀ ਸਾਡੀ ਕੋਈ ਜਾਨਕਾਰੀ ਨੀ ਹੈਗੀ।
ਅੱਛਾ-ਅੱਛਾ, ਚਲੋ ਫਿਰ ਮੈਂ ਨਾ ਇੱਕ ਕੰਮ ਕਰਨਾ ਔਨਲਾਈਨ ਬੁਕਿੰਗ ਕਰਨਾ। ਕਿਉਂਕਿ ਜਿਹੜੇ ਮੇਰੇ ਨਾਲ ਲੋਕ ਜਾ ਰਹੇ ਨੇ ਨਾ ਥੋੜੇ, ਹਾਈ ਸਟੈਂਡਰਡ ਦੇ ਨੇ। ਤੇ ਓ ਓਨਾਂ ਨੂੰ ਥੋੜੇ ਹੋਟਲ ਵਰਗੇ ਰੂਮ ਪਸੰਦ ਨੇ, ਜਿਦੇ ਮਤਲਬ ਲਗਜ਼ਰੀ ਟਾਈਪ। ਘਰ ਭਾਵੇਂ ਚਾਦਰ ਵੀ ਨਾ ਚੇਂਜ ਕਰਦੇ ਹੋਣ।
ਹਾਂਜੀ-ਹਾਂਜੀ। ਹਾਂਜੀ ਹੋਰ ਸੁਨਾਓ ਘਰ ਪਰਿਵਾਰ ਸਭ ਵਧੀਆ। ਹਾਂਜੀ-ਹਾਂਜੀ, ਹੋਰ ਸੁਨਾਓ ਮੈਂ ਕੇਆ
ਹਾਂ, ਵਦੀਆ ਜੀ ਵਦੀਆ ਹੋਰ ਘਾਰ ਸਬ ਪਰਿਵਾਰ ਸਬ ਵਦੀਆ ਜੀ ਤੁਸੀਂ ਦੱਸੋ, ਤੁਆਡਾ ਕਾੰਮ ਕੈਹੋ ਜਾ ਚੱਲਦੈ ਪੈਲੇ ਐ ਦੱਸੋ?
ਮੈਂ ਤੁਹਾਨੂੰ ਕਹਿੰਦਾ ਪਿਆ ਮੈਂ ਕੰਮ ਈ ਨੀ ਕਰ ਰਿਆ। ਕੰਮ ਕੇਓ ਨੀ ਕਾਰ ਰੇਆ ਤੁਹਾਨੂੰ ਦਾੱਸ ਰੇਆਂ ਪੇਂਟ ਵਾਲੇ ਲੋ ਪੇਂਟ ਵਾਲੇ ਲਗਾਏ ਨਾ ਫਿਰ ਉਸ ਚੱਕਰ ਵਿੱਚ ਕਦੀ ਉਹ ਕਹਿੰਦੇ ਨੇ ਫਲਾਣੀ ਬਾਲਟੀ ਲਿਆਓ ਕਦੀ ਕਹਿੰਦੇ ਨੇ ਸਮੋਸਮ ਲੈ ਕੇ ਆਓ, ਕਦੀ ਕਹਿੰਦੇ ਨੇ ਮੰਡੀ ਮੇ ਸੇ ਮਜ਼ਦੂਰ ਲੇ ਕੇ ਆਓ। ਫਿਰ ਓਸੀ ਚੱਕਰ ਚ ਮੇਰਾ ਸਾਰਾ ਦਿਨ ਨਿਕਲ ਜਾਂਦੈ, ਫੇਰ ਓਨਾ ਨੂੰ ਤਿੰਨੋ ਟਾਈਮ ਚਾਹ ਦੇਣੀ।
ਅੱਛਾ, ਮਲਬ ਸਾਰਾ ਘਾਰ ਕਰਾ ਰੇ ਓ?
ਹਾਂਜੀ, ਅਸੀਂ ਨਈ-ਨਈ ਸਾਰਾ ਮੈਂ ਮੇਰਾ ਕਮਰਾ ਕਰਾ ਕੇ ਕੀ ਕਰਾਂਗਾ। ਸਾਰਾ ਘਰ ਕਰਾ ਰਿਹਾ ਨਾ ਅਗਰ ਕਾਲੂ ਦੋ ਬੰਦੇ ਆਣ ਉਹ ਦੇਖਣ ਤੇ ਸਹੀ ਵਕਤ ਕੀ ਬਈ ਘਰ ਪਰ ਬੂਆ ਅੱਛਾ ਏ, ਕਾਲੂੰ ਵਿਆਹ ਵੀ ਕਰਨੇ ਨੇ ਕਿ ਨਈ ਭੈਣ ਜੀ।
ਹਾਂ, ਸਈ ਗਾੱਲ ਏ ਸਈ ਏ ਬਿਲਕੁਲ ਸਈ ਗਾੱਲ ਏ। ਤੁਸੀਂ ਆਪਣਾ ਵੀ ਸੋਚੋ ਵੀਰ ਜੀ ਆਪਣਾ ਵੀ ਵਿਆਹ ਕਰਾਓ ਆਪਣਾ ਵੀ ਵਿਆਹ ਵਿਊਹ ਕਰਾਓ
ਹਾਂਜੀ-ਹਾਂਜੀ, ਮੈ ਤੇ ਦੇਖੋ ਹਜੇ ਮੇਰੀ ਏਜ ਨਈ ਏ ਬਾਕੀ ਮੇਰਾ ਐ ਭਰਾ ਹੈਗੈ ਓਦਾ ਰਿਸ਼ਤਾ ਹੁਣ ਅਸੀਂ ਵੀ ਸਾਡੇ ਮਹੱਲੇ ਚ ਵੀ ਓ ਮੈ ਤੁਆਨੂੰ ਦੱਸੇਆ ਕੁੜਾ, ਕੁੜੀ ਦਾ ਰਿਸ਼ਤਾ ਹੋਏਆ ਨਾ ਓਦੇ ਕੱਪੜੇਆਂ ਦੀ ਸਾਈਜ ਜੇੜੀ ਤਾਆਨੂੰ ਮੈਂ ਦਿੱਤੀ। ਕੀ ਏ, ਤੁਆਨੂੰ ਤੁਸੀ ਓਦੇ ਨਾਲ ਕੋਂਟੈਕਟ ਕਾਰ ਲੋ, ਕੇਓਕਿ ਓਨਾਂ ਦੇ ਕਾਫ਼ੀ ਕੱਪੜੇ ਹੋਨਗੇ। ਕੁੜੀ ਦੇ ਸੂਟ ਓਦੀ ਭੈਣ ਦੇ ਸੂਟ ਓਦੀ ਮੰਮੀ ਦੇ ਸੂਟ ਹਾਂਜੀ ਤੇ ਮੇਰੀ ਗੱਲ ਸੁਣੋ। ਤੇ ਥੋੜਾ ਨਾ ਓਨਾਂ ਨਾਲ ਰੀਜਨੇਬਲ ਕਰ ਲੈਣਾ, ਕੇਓਕਿ ਦੇਖੋ ਸੂਟ ਬੜੇ ਜਾਦਾ ਸਵਾਣੇ ਨੇ ਓਨਾਂ ਨੇ। ਹਨਾ, ਥੋੜਾ ਰੇਟ ਦਾ ਕਾਰ ਲੈਣਾ ਤੁਸੀ।
ਉਹ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਗੱਲ ਨੀ
ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ
ਓਦੀ ਕੋਈ ਟੈਨਸ਼ਨ ਨੀ ਹੈਗੀ ਤੁਸੀਂ ਕੋਈ ਗਾੱਲ ਨੀ ਮੈਂ ਓਨਾਂ ਨਾਲ ਕੋਂਟੈਕਟ ਕਰ ਲਾਂਗੀ ਤੁਸੀਂ ਮੈਨ ਓਨਾ ਦਾ ਨੰਬਰ ਦੇ ਦੇਣਾ ਬਾੱਸ। ਹਾਂਜੀ ਸੁਖਮਨੀ ਤੇ ਠੀਕ ਹੈ ਸੁਖਮਨੀ ਗਈ ਆਪਣੀ ਨਾਨੀ ਘਾਰ ਗਈ ਏ ਭਾਜੀ
ਅੱਛਾ ਅੱਛਾ ਨਾਨਕੇ ਤੁਸੀਂ ਆਪਣੇ ਪੇਕੇ ਪਹੁੰਚੇ ਤੇ ਉਹ ਆਪਣੇ ਨਾਨਕੇ ਪਹੁੰਚ ਗਏ
ਉਹਨਾ ਨੂੰ ਨਾ ਥੋੜਾ ਕੰਮ ਸੀ ਨ ਤੇ ਉਹਨੇ ਨਈ ਜਾਣਾ ਸੀ ਥੋੜਾ ਕੰਮ ਸੀ ਉਹਨੂੰ ਆਪਣੇ ਪੇਖੇ ਨਾ ਤਾਂ ਉਹਨੂੰ ਜਾਣਾ ਪੇਆ ਜਰੂੂਰ
ਅੱਛਾ ਅੱਛਾ ਹਾਂ ਵੇਖੋ ਇਹੀਓ ਈ ਮੀਨਾ ਹੁੰਦਾ। ਦੇਖੋ ਘੁੰਮਣ ਫਿਰਨ ਦਾ ਇੱਕ ਵੈਸੇ ਤਾਂ ਬੰਨੀ ਨ ਲਿਆ ਜਾਂਦਾ ਕਿ ਨਹੀਂ ਹਰ ਕੋਈ ਆਪਣੇ ਘਰ ਪਰਿਵਾਰਾ ਚ ਬੀਜ਼ੀ ਹੈ।
ਪੇਆ ਪਿਕਸਲ ਬਾਅਦ ਆਨੇ ਆ। ਕਦੀ ਆਏ ਨੀ, ਹਾਂ ਓਂਜ ਸੁੱਖ-ਦੁੱਖ ਹੋਵੇ ਸੁੱਖ-ਦੁੱਖ ਹੋਵੇ। ਹਾਂਜੀ, ਓ ਭੈਣਦਾ ਵਿਆਹ ਅਸੀਂ ਕਹਿ ਦੀਏ ਨਾ ਸੁੱਖ-ਦੁੱਖ ਹੁੰਦਾ ਤੇ ਆਣਾ ਪੈਂਦਾ।
ਅੱਛਾ-ਅੱਛਾ, ਹਾਂ ਐ ਗਾੱਲ ਤੇ ਹੈ, ਫੇਰ ਤੁਸੀਂ ਸੁੱਖ-ਦੁੱਖ ਨਾ ਨਾ ਬੋਲੋ ਤੁਸੀ ਕਓ ਅਸੀ ਤੇ ਵੇਆ ਤੇ ਗਏ ਸੀ, ਤੁਸੀ ਦੁੱਖ-
ਮੇਰੀ ਸੱਕੀ ਭੈਣ ਦਾ ਵੇਆ ਸੀ।
ਲੀਆ
ਹੂੰ, ਹੋਰ ਸੁਣਾਓ?
ਪ੍ਰਾਊਡ ਨਾਲ ਤੁਸੀਂ ਆਪਣੀ ਭੈਣ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਿ ਅਸੀਂ ਸੁੱਖ ਦੁੱਖ ਤੇ ਗਏ ਸੀ।
ਇਹ ਚਾਹੀਦਾ ਹੈ ਬਈ ਕਿ ਨਾ ਕੋਈ ਦੁੱਖ ਆ ਜਾਵੇ ਤਾਂ ਵੀ ਆਈਦਾ ਸੁੱਖ ਆਵੇ ਤਾਂ ਵੀ ਆਈਦਾ ਇਹ ਕਹਿ ਰਹੀ ਹਾਂ ਸਾਲ ਬਾਦ ਤੇ ਚਲੋ ਚੱਕਰ ਲੱਗਦਾ ਹੀ ਹੈ।
ਹਾਂਜੀ।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
ਮੈਂ ਕਹਿ ਰਿਆ ਸੀ। ਸਾਡੇ ਇੱਥੇ ਨਾ ਲੜੀ ਚੱਲ ਰਹੀ। ਸੁਖਮਨੀ ਸਾਹਿਬ ਦੇ ਪਾਠ ਦੀ ਤੇ ਪਰਸੋਂ ਭੋਗ ਪੈਣਾ ਆਜੋਗੇ ਤੁਸੀਂ ਪਰਸੋਂ ਤੋਂ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
ਹਾਜੀ-ਹਾਂਜੀ।
ਜੀ। ਹਾਂਜੀ।
ਹਾਂਜੀ-ਹਾਂਜੀ ਹੋਰ ਸੁਣਾਓ?
ਕ ਨਹੀਂ ਠੀਕ ਆ ਹੁਣ।
ਖੁੱਲੀ ਸਹਿਣਾ
ਠੀਕ ਹੈ?